ਹੈਲੋ! ਹੈਲੋ
ਸਤਿ ਸ਼੍ਰੀ ਅਕਾਲ ਭੈਣ ਜੀ।
ਹੈਲੋ,
ਸਤਿ ਸ੍ਰੀ ਅਕਾਲ ਭੈਣ ਜੀ।
ਹੈਲੋ,
ਹਾਂ, ਬੋਲੋ- ਬੋਲੋ।
ਹੈਲੋ,
ਹੈਲੋ ਬੋਲੋ ਬੋਲੋ ਆਵਾਜ਼ ਆ ਰਹੀ ਹੈ ਆਪ ਕੀ।
ਅੱਛਾ ਅੱਛਾ ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂ ਸਤਿ ਸ਼੍ਰੀ ਅਕਾਲ ਭੈਣ ਜੀ। ਹੋਰ ਠੀਕ ਠੀਕ ਠਾਕ ਤੁਸੀਂ ਠੀਕ ਹੋ।
ਹਾਂਜੀ ਹਾਂਜੀ ਮੈਂ ਠੀਕ ਹਾਂ।
ਅੱਛਾ ਕਿੱਥੇ ਪੰਜਾਬ ਰਹਿੰਦੇ ਕੇ ਮਹਾਰਾਸ਼ਟਰ ਵਿੱਚ?
ਮੈਂ ਪੰਜਾਬ ਵਿੱਚ ਰਹਿੰਦੀ ਹਾਂ।
ਅੱਛਾ ਅੱਛਾ।
ਹੋਰ ਦੱਸੋ ਤੁਸੀਂ ਉੱਥੇ ਮੌਸਮ ਕਿਵੇਂ?
ਮੌਸਮ ਤਾਂ ਬਸ, ਬਰਸਾਤ ਵਾਲਾ ਟਾਈਮ ਆ।
ਅੱਛਾ- ਅੱਛਾ। ਅੱਛਾ- ਅੱਛਾ -ਅੱਛਾ। ਸਾਡੇ ਪਾਸੇ ਵੀ ਮੌਸਮ ਬਣਿਆ ਹੋਇਆ ਵੇ, ਹਲਕੀ -ਫੁਲਕੀ ਹੋ ਰਹੀ ਹੈ ਬਾਰਿਸ਼।
ਅੱਛਾ- ਅੱਛਾ। ਬਾਰਿਸ਼ ਵਿੱਚ ਕੁਝ ਅਹ ਖਾਧਾ ਪੀਤਾ ਵਗੈਰਾ ਪਕੌੜੇ ਵਗੈਰਾ।
ਹਾਂਜੀ- ਹਾਂਜੀ ਉਨੇ ਪਕੌੜੇ ਤੱਲੇ ਸੀ। ਪਕੌੜੇ ਤੱਲੇ ਸੀ ਉਨੇ। ਪਕੌੜੇ ਹੀ ਖਾ ਕੇ ਹੱਟੇ ਆ ਬਸ ਚਾਹ ਪੀਤੀ ਹੈ। ਪਕੌੜੇ ਖਾਧੇ ਨੇ। ਮੌਸਮ ਦਾ ਇੰਜੋਏ ਕਰ ਰਹੇ ਆ।
ਖੀਰ ਪੂੜੇ ਬਣਾਏ ਸੀ ਅੱਜ।
ਹੋਰ ਤੁਸੀਂ ਕੀ ਕਰ ਰਹੇ ਹੋ?
ਖੀਰ ਪੂੜੇ ਬਣਾ ਕੇ ਹੱਟੇ ਸੀ ਅਸੀਂ।
ਹੈਲੋ
ਖੀਰ ਪੂੜੇ ਦੀ ਹੁੰਦੀ। ਹੈਲੋ
ਹੈਲੋ
ਹਾਂ ਬੋਲੋ ਬੋਲੋ।
ਹੈਲੋ
ਹਾਂ ਬੋਲੋ।
ਹੈਲੋ
ਬੋਲੋ -ਬੋਲੋ
ਹੈਲੋ
ਬੋਲੋ- ਬੋਲੋ ਤੁਸੀਂ
ਹੈਲੋ
ਬੋਲੋ??
ਵਾਲੇ ਵਾਲ ਦੀ ਕ
ਹੈਲੋ ਬੋਲੋ
ਹੈਲੋ
ਹੈਲੋ
ਹੈਲੋ
ਬੋਲੋ ਤੁਸੀਂ ਆਵਾਜ਼ ਆਉਂਦੀ ਆ
ਹੈਲੋ
ਆਵਾਜ਼ ਆਉਂਦੀ ਆ, ਤੁਸੀਂ ਬੋਲੀ ਚਲੋ
ਹੈਲੋ
ਬੋਲੀ ਚਲੋ ਤੁਸੀਂ ਆਵਾਜ਼ ਆਉਂਦੀ ਆ
ਹੈਲੋ
ਹੈਲੋ
ਹੈਲੋ
ਹੈਲੋ ਬੋਲੋ
ਹੈਲੋ
ਹੈਲੋ ਬੋਲੋ ਆਵਾਜ਼ ਆ ਰਹੀ ਹੈ, ਆਪ ਕੀ
ਤੁਹਾਡੀ ਆਵਾਜ਼ ਹੀ ਨਹੀਂ ਆ ਰਹੀ ਸੀ, ਇੰਨੀ ਦੇਰ ਦਾ ਮੈਂ ਹੈਲੋ -ਹੈਲੋ ਕਰ ਰਹੀ ਆ, ਹੁਣ ਆਵਾਜ਼ ਆਈਏ
ਮੈਨੂੰ ਤੁਹਾਡੀ ਆਉਂਦੀ ਸੀ, ਤੁਹਾਨੂੰ ਨੀ ਮੇਰੀ ਜਾਂਂਦੀ ਸੀ, ਮੈਨੂੰ ਤੁਹਾਡੀ ਆਉਂਦੀ ਆ
ਵਧੀ ਵ ਹਾਂ ਮੈਂ ਏਨੀ ਦੇਰ ਦਾ ਹੈਲੋ -ਹੈਲੋ ਕਰ ਰਹੀ ਆ ਮੈਂ ਕਿਹਾ ਆਵਾਜ਼ ਨੀ ਆ ਰਹੀ, ਪਤਾ ਨੀ ਕੀ ਗੱਲ ਕੀ ਹੋ ਗਿਆ
ਨਹੀਂ ਮੈਨੂੰ ਆਉਂਦੀ ਮੈਨੂੰ ਆਉਂਦੀ ਪਈ, ਤੁਹਾਡੀ ਆਵਾਜ਼
ਅੱਛਾ ਅੱਛਾ ਹੁਣ ਤੁਹਾਡੀ ਆਈ ਇੰਨੀ ਦੇਰ ਦੀ ਤੁਹਾਡੀ ਆਵਾਜ਼ ਹੀ ਨਹੀ ਆ ਰਹੀ ਸੀ
ਤੁਸੀਂ ਕੰਟੀਨਿਊਸ ਬੋਲੀ ਚਲੋ, ਮੈਨੂੰ ਆਵਾਜ਼ ਆਉਂਦੀ ਆ
ਅੱਛਾ -ਅੱਛਾ, ਅੱਛਾ -ਅੱਛਾ ਹੋਰ ਦੱਸੋ ਤੁਸੀਂ ਉਥੇ ਮੂਵੀ ਵੀ ਦੇਖਦੇ ਹੋ ਮੂਵੀ ਵੀ ਦੇਖ
ਹਾਂਜੀ ਪੰਜਾਬੀ ਮੂਵੀਜ਼ ਵਗੈਰਾ ਇੱਥੇ ਤਾਂ ਤੁਹਾਨੂੰ ਪਤਾ ਹੀ ਪੰਜਾਬ ਵਿੱਚ ਪੰਜਾਬੀ ਪੰਜਾਬੀ ਲੱਗਦੀ ਆ ਹਿੰਦੀ ਤਾਂ ਲੱਗਦੀ ਨੀ ਆ
ਹਾਂਜੀ ਆਹ ਦੇਖਦੇ ਹੋ ਪੰਜਾਬੀ ਮੂਵੀ ਜਾਂਦੇ ਹੋ ਵੇਖਣ, ਹੋਲ ਤੇ ਕੀ ਕਾਰ ਹੀ ਵੇਖਦੇ ਹੋ
ਪਰ ਜ਼ਿਆਦਾ ਨੀ ਜ਼ਿਆਦਾ ਨਹੀਂ ਜਾਂਦੇ, ਕਦੇ ਕਦਏ ਜਾਂਦੇ ਆ
ਅੱਛਾ -ਅੱਛਾ
ਹਾਂਜੀ
ਅ ਉਹਨੇ ਕੈਰੀ ਓਨ ਜੱਟਾ ਫੋਰ ਆਈਏ ਵੇਖੀ ਤੁਸੀਂ
ਹਾਂਜੀ ਉਹੀ ਉਹੀ ਦੇਖਣੇ ਗਏ ਸੀ, ਅਸੀਂ
ਅੱਛਾ ਵਧੀਆ ਮੂਵੀ ਹੈ, ਉਹ ਤੇ ਅੱਛੀ ਕੋਮੇਡੀ ਅੱਛੀ ਉਹਦੀ
ਕੋਮੇਡੀ ਵੀ ਕੋਾਮੇਡੀ ਵੀ ਵਧੀਆ ਹੈ
ਹਾਂ
ਹੂੰ ਤੁਹਾਡੇ ਫੇਰ ਤੁਸੀਂ, ਤੁਸੀਂ ਜਾਂਦੇ ਹੋ ਦੇਖਣ ਨੂੰ
ਹਾਂ ਜਾਂਦੇ ਹਾਂ ਅਸੀਂ ਲੋਕ ਵੀ ਜਾਂਦੇ ਹਾਂ, ਪੰਜਾਬੀ ਪਿਕਚਰ ਅੱਛੀ ਲੱਗਦੀ ਹੈ ਨਾ। ਤੇ ਚਲੇ ਜਾਂਦੇ ਆ ਵੇਖਣ
ਅੱਛਾ -ਅੱਛਾ
ਹਾਂ
ਹੋਰ
ਹੋਰ ਉੱਥੇ ਘੁੰਮਣ ਘੁੰਮਣ ਫਿਰਨ ਦਾ ਦੱਸੋ ਨਹੀਂ ਨਹੀਂ ਜੋਬ ਨੀ ਕਰਨੀ ਆ। ਘਰ ਹੀ ਨਹੀਂ ਨਹੀਂ ਜੋਬ ਨੀ ਕਰਦੇ ਆ ਘਰ ਹੀ।
ਅੱਛਾ ਅੱਛਾ।
ਹਦੇ ਹ ਹਾਂ ਹੋਰ ਉੱਥੇ ਘੁੰਮਣ ਫਿਰਨ ਦਾ ਕੀ ਹੈ ਤੁਸੀਂ ਘੁੰਮਣ ਫਿਰਨ ਜਾਂਦੇ ਹੋ। ਹੋਰ ਪਾਰਕ ਵਗੈਰਾ ਤੇ ਜਾਂ ਹੋਰ ਕਿਧਰੇ ਮੋਲ ਵਗੈਰਾ ਤੇ।
ਹਾਂਜੀ।
ਹਾਂਜੀ ਮੋਲ ਵਗੈਰਾ ਘੁੰਮਣ ਜਾਂਦੇ ਆ।
ਹਾਂਜੀ ਹਾਂਜੀ ਸਾਡੇ ਜਾਂਦੇ ਆ। ਵਿਸ਼ਾਲ ਵਿਸ਼ਾਲ ਮੈਗਾ ਮੋਲ ਹੈ ਸਾਡੇ। ਬਹੁਤ ਵਧੀਆ ਚੀਹ ਚੀਜ਼ਾਂ ਮਿਲ ਜਾਂਦੇ ਸੁਣਿਆ ਹੋਣਾ ਤੁਸੀਂ ਮੈਂ ਵਿਸ਼ਾਲ ਮੋਗਮ ਮੈਗਾ ਮੋਰ ਹਾਂ ਸਾਢੇ ਤਾਂ ਉੱਥੇ ਜਾਂਦੇ।
ਅੱਛਾ ਹਾਂ ਅਸੀਂ ਵੀ ਜਾਂਦੇ ਹਾਂ।
ਵਧੀਆ ਮਿਲ ਜਾਂਦੀ ਸਾਰ ਰਾਸ਼ਨ ਦਾ ਪਾਣੀ ਰਾਸ਼ਨ ਪਾਣੀ ਵੀ ਵਧੀਆ ਮਿਲ ਜਾਂਦਾ।
ਹਾਂਜੀ ਹਾਂਜੀ।
ਹਮ ਰਾਸ਼ਨ ਦਾ ਸਮਾਂ ਓਫਰ ਹੁੰਦੀ ਨਾ ਫੇਰ। ਹੁਣ ਹੁਣ ਆਪਾਂ ਦੁਕਾਨ ਤੇ ਜਾਂਦੇ ਹਾਂ ਦੁਕਾਨ ਵਾਲੇ ਔਫਰ ਨੀ ਦਿੰਦੇ ਆਪਾਂ ਨੂੰ। ਉੱਥੇ ਔਫਰ ਵਾਲੀ ਚੀਜ਼ ਮਿਲ ਜਾਂਦੀ ਆਪਾਂ ਨੂੰ।
ਹਾਂ ਉਹ ਤੇ ਹੈ ਡਿਸਕਾਊਂਟ ਵੀ ਮਿਲ ਜਾਂਦਾ ਫਰ ਮਿਲ ਜਾਂਦਾਵੇ।
ਚੀਜ਼ ਵੀ ਸਸਤੀ ਮਿਲ ਜਾਂਦੀ।
ਹਾਂਜੀ ਹਾਂਜੀ।
ਹਾਂਜੀ ਦੁਕਾਨ ਵਾਲੇ ਤਾਂ ਬਹੁਤ ਰੇਟ ਚੱਕ ਚੱਕ ਦਿੰਦੇ ਬਹੁਤ ਬਹੁਤ ਮਹਿੰਗੇ ਦਿੰਦੇ ਆ ਦੁਕਾਨ ਵਾਲੇ।
ਹਾਂਜੀ ਹਾਂਜੀ।
ਹਮ ਸਾਰੇਾ ਇਕੱਠਾ ਸਮਾਨ ਲੈਵੇ ਨਾ। ਫਿਰ ਹੋਰ ਵੀ ਡਿਸਕਾਊਂਟ ਮਿਲਦਾ ਹੈ।
ਹਾਂ ਹਾਂ ਪੂਰੇ ਮਹੀਨੇ। ਲੋਦੇ ਵੀ ਡਿਸ ਮਿਲ ਜਾਂਦਾ ਫਰ ਵੀ ਮਿਲ ਜਾਂਦੇ ਨੇ ਕਾਫੀ।
ਹ।
ਹਾਂਜੀ।
ਹਾਂਜੀ ਉਓਹੀ ਮ
ਹਾਂ ਹਾਂ।
ਤੁਸੀਂ ਜੋਬ ਕਰਦੇ ਕੋਈ?
ਇਨ ਨੇ ਜੋਬ ਨਹੀਂ ਕਰਦੇਿਆ ਮੈਂ ਹਾਊਸ ਵਾਈਫ ਹਾਂ। ਹਾਊਸ ਵਾਈਫ ਆ ਮੈਂ।
ਮੈਂ ਵੀ ਸਲੂਨ ਦਾ ਕੰਮ ਕਰ ਕਰਦੀ ਆ ਹੋਮ ਸਰਵਿਸ ਕਰਦੀ ਆ ਘਰੇ ਵੀ ਕਰਦੀ ਵੀ ਕੱਪੜਿਆਂ ਦਾ ਵੀ ਕੰਮ ਕਰਦੀ ਮੈਂ ਲੇਡੀਜ਼ ਸੂਟ ਵਗੈਰਾ ਵੇਦੀ
ਅੱਛਾ ਵੇਚਦੇ ਹੋ ਕਿ ਸਿਲਦੇ ਹੋ। ਅੱਛਾ ਅੱਛਾ ਓਨਲਾਈਨ ਤੁਹਾਡੇ ਚੱਲਦਾ?
ਸਿਲਾਈ ਵਿੱਚ ਮੈਨੂੰ ਇੰਨਾ ਉਹ ਨਹੀਂ ਹੈਗਾ ਸ਼ੌਕ ਨੀ ਆ ਮੈਨੂੰ। ਮੈਨੂੰ ਨੀ ਪਸੰਦ ਸਿਲਾਈ ਦਾ ਕੰਮ ਮੈਨੂੰ ਬ ਸਲੂਨ ਦਾ ਕੰਮ ਜਿੱਥੇ ਮਿਹਨਤ ਕੱਟ ਆ। ਪੈਸਾ ਵਧੀਆ ਮਿਲ ਜਾਂਦਾ ਰ ਹੁਣ। ਕੋਈ ਲਾਂਬੇ ਵਾਲੀ ਵੀ ਨੀ ਗੱਲ ਕੋਈ ਗੱਲ ਆਉਂਦੀ। ਹੁਣ ਜਿਵੇਂ ਸਿਲਾਈ ਦਾ ਕਿੰਨਾ ਆਪਾਂ ਜੇ ਕੋਈ ਸੂਟ ਖ਼ਰਾਬ ਹੋ ਜਾਵੇ ਗ੍ਰਾਹਕ ਦੇ ਗੱਲਾਂ ਸੁਣੋ ਲੋਕਾਂ ਦੀ ਗੱਲਾਂ ਸੁਣੋ।
ਹਾਂ ਸ ਕਦੇ ਫਿਟਿੰਗ ਕਰਨ ਸਹੀ ਨਹੀਂ ਆਉਂਦੀ ਹੈ ਕੁਛ ਹਾਂਜੀ।
ਸਿਲਾਈ ਜ਼ਿਆਦਾਦਾ।
ਹਾਂ ਉਹ ਤੇ ਹੈ ਲੇਕਿਨ ਪੈਸਾ ਤੇ ਅੱਛਾ ਉਹਦੇ ਵਿੱਚ। ਵੀ ਐਸੀ ਗੱਲ
ਹਾਂਜੀ ਉਹ ਜੇ ਪੂਰਾ ਟ੍ਰੇਨਿੰਗ ਲੈਣੀ ਪੈਂਦੀ ਫੇਰ ਤਾਂ ਨਹੀਂ ਕੋਈ ਡਰ। ਫਿਰ ਹੁਣ ਤਾਂ ਸਿਲਾਈਆਂ ਦਾ ਵੀ ਰੇਟ ਬਹੁਤ ਵਧੀਆ ਬਹੁਤ ਵਧੀ ਹੋ ਆ।
ਹਾਂਜੀ ਚਾਰ ਚਾਰ ਸੌ ਪੰਜ ਪੰਜ। ਸਾਦੇ ਸੂਟ ਦੀ ਸਿਵਾਈਏ ਅਸਤਰ ਵਾਲੇ ਦੀ ਹਜ਼ਾਰ ਹਜ਼ਾਰ। ਸਿਵਾਈ ਅੱਜ ਕੱਲ ਹਾਂ ਹਾਂ ਸਿਲਾਈਆਂ ਬੜੀਆ ਨੇ।
ਹਮ ਫੇ ਫੇਸ਼ੀਅਲ ਕੋਈ ਕਰਵਾਦਾ। ਸਲੂਨ ਦਾ ਕੰਮ ਥੋੜਾ ਘੱਟ ਕਰਦੇ ਲੋਕ ਸੋਟ ਵੱਧ
ਅੱਛਾ ਹਾਂ ਹਾਂ ਬਿਲਕੁਲ ਹਾਂ। ਹਾਂ ਅਤੇ ਤੁਸੀਂ ਸੂਟ ਜੋ ਵੇਚਦੇ ਹੋ ਔਨਲਾਈਨ ਵੇਚਦੇ ਹੋ ਕਿ ਕੇਵਲ ਹੈਵੇ ਔਫਲਾਈਨ ਵੇਚਦੇ ਹੋ।
ਅਸੀਂ ਕਦੇ ਕਦੇ ਔਨਲਾਈਨ ਮੰਗਉਦੇ ਕਦੇ ਕਦੇ ਮਾਰਕੀਟ ਲੁਧਿਆਣੇ ਵੀ ਜਾਂਦੇ ਆ ਅੰਮ੍ਰਿਤਸਰ ਵੀ ਜਾਂਦੇ ਆ। ਹੋਲਸੇਲ ਤੋਂ ਮਿਲਦੇ ਨਾ ਫੇਰ ਉੱਥੇ।
ਅੱਛਾ ਅੱਛਾ ਅੱਛਾ ਕਿਸ ਰੇਟ ਦੇ ਸੂਟ ਨੇ ਤੁਹਾਡੇ ਕੋਲ।
ਸਾਢੇ ਪੰਜ ਤੋਂ ਸਾਢੇ ਪੰਜ ਸੌ ਤੋਂ ਸਟਾਰਟ ਆ ਸਾਡਾ। ਕੋ ਕੋਟਨ ਦੇ ਜਹੜੇ ਦੁਪੱਟੇ ਵੀ ਸਾਡੇ ਵੱਡੇ ਵੱਡੇ ਦੁਪੱਟੇ ਆ ਨਹੀਂ ਤਾਂ ਛੋਟੇ ਛੋਟੇ ਦੁਪੱਟੇ ਇੱਥੇ ਪੰਜਾਬ ਦੇ ਲੈਂਦੇ ਸੀ ਨਾ ਇੱਥੇ ਵੱਡੇ ਦੁਪੱਟੇ ਚੱਲਦੇ ਆ।
ਅੱਛਾ ਜੀ ਤੇ ਤੁਸੀਂ ਮੈਨੂੰ ਇੱਕ ਦੋ ਫੋਟੋਜ਼ ਭੇਜ। ਹਾਂ ਉੱਥੇ ਤੇ ਵੱਡੇ ਵੱਡੇ ਲੰਦੇ ਨੇ ਪੂਰਾ ਹਾਂ। ਹਾਂਜੀ ਹਾਂਜੀ ਤੇ ਤੁਸੀਂ ਮੈਨੂੰ ਇੱਕ ਦੋ ਸੂਟ ਦੀ ਫੋਟੋ ਭੇਜਣਾ।
ਹਾਂਜੀ ਹਾਂਜੀ। ਤੁਸੀਂ ਨਾ ਫਿਰ ਮੈਨੂੰ ਫੋਨ ਅ ਆਪਣਾ ਨੰਬਰ ਕਰਦੇਓ ਮੈਨੂੰ। ਫ ਮੈਂ ਤੁਹਾਨੂੰ ਫੋਟੋ ਖਰੀਜ ਦੂਗੀ। ਔਰ ਹੁਣ ਤਾਂ ਸਿਲਾਈ ਵੀ ਬਹੁਤ ਵਧੀਆ ਚੱਲਦੀ ਪਈ ਨਾ। ਅ ਡਿਜਾਇਨ ਉਹ ਲੈਸਾਦਾ ਔਰ ਰ। ਗੰਜਾ ਔਰ ਗੰਜਾ ਲੈਸ ਨਿਕਲੀ ਹੈ ਨਵੀਂ ਉਹ ਇੰਨਾ ਗੇਟਾ ਆ ਜਾਂਦਾ ਸੂਟ ਦਾ ਉਹ ਲਾ ਲਗਾ ਕੇ ਹਾਂ ਔਰ ਗੰਜਾ ੂਟ ਬੋਲਦੇ ਅ ਲੈਜ ਬੋਲਦੇ।
ਅੱਛਾ।
ਉਹ ਲੈਸ ਲਗਾ ਕੇ ਬਹੁਤ ਸੋਹਣੇ ਸੂਟ ਬਣਦੇ।
ਅੱਛਾ ਜੀ।
ਹਮ।
ਤੁਸੀਂ ਮੈਨੂੰ ਫੋਟੋ ਭੇਜਨਾ ਮੈਨੂੰ ਸਮਝ ਆਏਗਾ ਮੈਂ ਤੁਹਾਡੇ ਕੋਲੋਂ ਫਿਰ ਮੰਗਾਵਾ ਲਿਆ ਕਰਾਂਗੀ ਹਮੇਸ਼ਾ। ਕਿਉਂਕਿ ਅਸੀਂ ਬਾਹਰ ਉਲਰਨਨਾ ਹੀ ਹਾਂ ਤੇ ਅਗਰ ਤੁਹਾਡੇ ਕੋਲ ਮੈਨੂੰ ਅੱਛਾ। ਸਮਝ ਬਾਹਰ ਉਤੇ ਖਰੀਦਣੇ ਹੀ ਆ ਸੂਟ ਤੁਹਾਡੇ ਕੋਲ ਸਮਝ ਆ ਜਾਏਗਾ ਤੁਹਾਡੇ ਕੋਲ। ਕੱਲੂ ਲੱਲਿਆ ਕਰਾਂਗੇ।
ਹਾਂਜੀ ਹਾਂਜੀ ਮੇਰੇ ਕਾਫੀ ਪਿੰਡਾਂ ਦੇ ਪਿੰਡਾਂ ਦੇ ਗ੍ਰਾਹਕ ਲੱਗੇ ਹੋਏ ਆ ਉਹ ਨਾ ਉਹ ਕਹਿੰਦੇ ਕਿ ਅਸੀਂ ਜਾਇਆ ਨੀ ਜਾਂਦਾ ਸਾਡੇ ਕੋਲ ਸ਼ਹਿਰ ਸ਼ੋਰ ਤੁਸੀਂ ਆਪ ਹੀ ਲੈ ਕੇ ਸਾਨੂੰ ਦੇ ਦਿਆ ਕਰੋ ਸੂਟ।
ਅੱਛਾ ਅੱਛਾ ਜੀ ਅਛਾ।
ਬਹੁਤ ਲੇਡੀਜ਼ ਐਵੇਂ ਨਾ ਘਰੋਂ ਬਾਹਰ ਨੀ ਨਿਕਲਦੇ। ਘਰੇ ਕੰਮ ਕਾਜ ਕਰਕੇ ਕੰਮ ਬਹੁਤ ਹੁੰਦੇ ਨਾ ਲੋਕਾਂ ਲੇਡੀਸਾਂ ਨੂੰ।
ਹਮ ਹਾਂਜੀ ਹਾਂਜੀ।
ਫੇਰ ਉਹ ਮੈਨੂੰ ਆਰਡਰ ਦੇ ਕੇ ਫੇਰ ਆਪ ਹੀ ਲੈ ਲੈਂਦੇ ਸੂਟ ਮੇਰੇ ਕੋਲੋਂ।
ਅੱਛਾ ਬਾਕੀ ਵਿਆਹ ਸ਼ਾਦੀਆਂ ਵਾਲੇ ਸੂਟ ਵੀ ਵੇਚਦੇ ਉਹ ਹੈ ਵੀ।
ਹਾਂ ਹਾਂਜੀ ਉਹ ਸੀਜਨ ਦੇ ਹਿਸਾਬ ਨਾਲ ਲੈਂਦੇ ਫੇਰ ਜਦੋਂ ਵਿਆਹ ਦੇ ਸਰਦੀਆਂ ਵਿੱਚ ਅਹ ਕੋਈ ਤਿਉਹਾਰ ਆ ਜਿਵੇਂ ਕਰਵਾਜੌਥ ਵਗੈਰਾ ਹੋ ਗਿਆ ਵਿਆਹ ਵਿਆਹ ਵਗੈਰਾ ਹੋ ਕੇ ਫੇਰ ਮੰਗਾ ਲੈ ਕੇ ਲ
ਅੱਛਾ ਅੱਛਾ ਤੇ ਉਹ ਕਿਸ ਪ੍ਰਜ਼ ਦੇ ਹੁੰਦੇ ਨੇ।
ਉਹ ਨਾ ਤੇਰਾਂ ਤੋਂ ਤੇਰਾਂ ਸੌ ਤੋਂ ਸਟਾਰਟ ਆ
ਅੱਛਾ ਤੇਰਾਂ ਸੌ ਤੋਂ ਸਟਾਰਟਿੰਗ ਅੱਛਾ ਅੱਛਾ ਹਾਂਜੀ ਅੱਛਾ ਜੀ ਹਾਂ ਜੀ
ਤੇ ਕਿਉਂਕਿ ਤੇਰਾ ਤੇਰਾ ਉਹਦੇ ਵਿਚ ਵੀ ਦੁਪੱ ਆਟਾ ਵੀ ਵਧੀਆ ਮਿਲਦਾ ਹੈ ਬ ਅਹ ਔਰਕੰਜਾ ਸੂਟ ਬੋਲਦੇ ਉਹਨੂੰ ਵੀ ਪਰ ਬਹੁਤ ਸੋਹਣਾ ਸੂਟ ਹੁੰਦੇ ਉਹ ਵੀ
ਅੱਛਾ ਅੱਛਾ
ਹਮ
ਚਲੋ ਤੁਹਾਡੇ ਕੋਲੋਂ ਮੰਗਵਾ ਵਾਂਗੇ ਕਦੇ ਸੂਟ ਵਗੈਰਾ ਦੇਖਾਂਗੇ ਠੀਕ ਹੈ ਭੈਣ ਜੀ ਠੀਕ ਹੈ ਚਲੋ ਹੁਣ ਘਰ ਕੋਈ ਗੈਸਟ ਆ ਗਏ ਨੀ ਤੁਹਾਨੂੰ ਮੈਂ ਥੋੜ੍ਹੀ ਦੇਰ ਤੇ ਕੋਲ ਕਰਨੀ ਠੀਕ ਹੈ ਠੀਕ ਹੈ ਭੈਣ ਜੀ
ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ ਹਾਂ ਜੀ